ਹੈਲੋ।
ਹੈਲੋ ਸਸ ਰੀ ਕਾਲ ਭੈਣ ਜੀ।
ਕਲ ਭੈਨ ਜੀ।
ਹੋਰ ਕੀ ਹਾਲ-ਚਾਲ ਏ ਭੈਣ ਜੀ।
ਬੋਤ ਵਦੀਆ ਤੁਸੀਂ ਸੁਣਾਓ ਕਿਵੇਂ ਓ।
ਮੈਂ ਵੀ ਵਦੀਆ-ਵਦੀਆ ਮੈਂ ਕਿਆ ਬੜੇ ਦਿਨ ਹੋ ਗੇ ਫੋਨ ਜਿਹਾ ਨਈ ਕੀਤਾ ਤੁਹਾਨੂੰ ਨਾਲੇ ਤੁਸੀਂ ਪਹਿਲੇ ਤਾਂ ਆ ਜਾਂਦੇ ਸੀ ਆਪ ਨਾ ਗੁਰਦੁਆਰੇ, ਹੁਨ ਗੁਰਦੁਆਰੇ ਵੀ ਨੀ ਆ ਰੇ ਸਵੇਰੇ।
ਹਾਂਜੀ ਬਸ ਨਾ ਕਾਫ਼ੀ ਟਾਈਮ 'ਚ ਨਾ ਮੇਰੀ ਤਬੀਅਤ ਥੋੜ੍ਹੀ ਢਿੱਲੀ ਜੀ ਚੱਲਦੀ ਪਈ ਤਾਂ ਕਰਕੇ ਮੈਂ ਗੁਰਦੁਆਰੇ ਨੀ ਆ ਆਂਦੀ ਪਈ।
ਅੱਛਾ-ਅੱਛਾ।
ਔਰ ਮੈਂ ਸੋਚਦੀ ਵੀ ਸੀ ਮੈਂ ਕਿਹਾ ਮੈਂ ਤੁਹਾਨੂੰ ਫੋਨ ਕਰਕੇ ਦੱਸਾਂ ਬਾਈ ਪੁੱਛਾਂ ਤੁਹਾਡਾ ਹਾਲ ਚਾਲ। ਪਰ ਨਾ ਮੈਨੂੰ ਡਾਕਟਰ ਨੇ ਨਾ ਕੀ ਕਹਿੰਦੇ ਨੇ ਫਿਰ ਡਾਕਟਰ ਦੇ ਚੱਕਰ ਲੱਗਦੇ ਰਹਿੰਦੇ ਨੇ ਨਾ ਤਾਂ ਕਰਕੇ। ਟੈਮ ਜਾ ਨੀ ਲੱਗਦਾ।
ਅੱਛਾ-ਅੱਛਾ, ਐ ਕੀ ਹੋਇਆ ਭੈਣ ਜੀ ਤੁਹਾਨੂੰ? ਮੈਂ ਵੀ ਸੁਣਿਆ ਪਿੱਛੋਂ ਨਾਲੇ ਦੀਦੀ ਰਹਿੰਦੇ ਨੇ ਨਾ ਸਾਡੇ ਘਰ ਦੇ ਪਿੱਛੇ, ਓਹੀਓ ਦੱਸਦੇ ਸੀ ਮੈਂ ਹਾਂਜੀ ਕਹਿੰਦੇ ਤਬੀਅਤ ਜੀ ਖ਼ਰਾਬ ਏ ਤੁਹਾਡੀ ਮੈਂ ਕਿਹਾ ਪੁੱਛਾਂ ਕੀ ਹੋਇਆ? ਆਪਣਾ ਤੁਸੀਂ ਬਾਰ ਬੂਰ ਦਾ ਤਾਂ ਨੀ ਕੁੱਛ ਖਾਧਾ ਗੰਦ ਮੰੰਦ ਨਾਲੇ ਪਤਾ ਤੁਹਾਨੂੰ, ਗਰਮੀ ਵੀ ਬਥੇਰੀ ਹੋਈ ਦੀ ਏ। ਓਦੇ ਕਰਕੇ
ਹਾਂਜੀ ਇਕਦਮ ਨਾ ਮੈਨੂੰ ਚੱਕਰ ਜੇ ਆਂਦੇ ਪਏ ਸੀ ਬੜੇ ਜਾਦਾ ਤੇ ਮੈਨੂੰ ਨਾ ਅੱਖਾਂ ਜਿਵੇਂ ਬੰਦ ਹੋਣੀਆਂ ਤੇ ਫੇਰ ਮੈਂ ਡਾਕਟਰ ਕੋਲ ਮੈਂ ਤੇ ਪਰੇਸ਼ਾਨ ਹੋ ਗੀ, ਮੈਂ ਕਿਹਾ ਪਤਾ ਨੀ ਮੈਨੂੰ ਕੀ ਹੋ ਗਿਆ। ਤੇ ਮੈਂ ਵੈਸੇ ਵੀ ਜੰਕ ਫੂਡ ਵਗੈਰਾ ਤੇ ਬਿਲਕੁਲ ਈ ਨੀ ਖਾਂਦੀ, ਮੈਂ ਖਾਂਦੀ ਮੈਂ ਤੁਹਾਨੂੰ ਦੱਸੀ ਵੀ ਤੇ ਹੈਗਾ ਸੀ ਮੈਂ ਬੰਦ ਕੀਤਾ ਹੋਇਆ, ਸਗੋਂ ਮੈਂ ਬੱਚਿਆਂ ਦਾ ਵੀ ਬੰਦ ਕਰਾਇਆ ਦਾ ਸੀ।
ਹੂੰ।
ਤੇ ਫੇਰ ਓ ਡਾਕਟਰ ਕਹਿੰਦੇ ਕਿ ਕਹਿੰਦੇ ਨੇ ਮੈਂ ਨਾ ਪਾਣੀ ਦੀ ਕਮੀ ਜੀ ਹੋ ਗੀ ਸਰੀਰ ਦੇ ਵਿੱਚ, ਮੈਂ ਪ੍ਰੋਪਰ ਪਾਣੀ ਨੀ ਪੀਂਦੀ ਨਾ। ਤਾਂ ਕਰਕੇ।
ਤੇ ਭੈਣ ਜੀ ਵੇਖੋ ਐਨੀ ਗਰਮੀ ਏ ਤੁਹਾਨੂੰ ਪਤਾ ਆਪਣੀ ਸੱਤਰ ਪਰਸੈਂਟ ਬੋਡੀ ਤਾਂ ਵੈਸੇ ਪਾਣੀ ਦੀ ਬਣੀ ਏ ਤੁਸੀਂ ਪਾਣੀ ਕਿਉਂ ਨੀ ਪਿੰਦੇ ਦੱਸੋ ਏ ਤਾਂ ਬੜੀ ਗਲਤ ਗੱਲ ਏ ਸਗੋਂ, ਆਪਣਾ ਨਾਲੇ ਜਨਾਨੀ ਹੁਨ ਅਸੀਂ ਤਾਂ ਜਨਾਨੀਆਂ ਈ ਆਂ ਵੇਖੋ ਅਸੀਂ ਤੇ ਕੋਈ ਘਰ ਦਾ ਵੀ ਕੰਮ ਕਰਨਾ ਵੇ ਜਿਵੇਂ ਘਰ ਦੇ ਕੰਮ ਸਾਨੂੰ ਬੋਤ ਹੁੰਦੇ ਨੇ ਨਾਲੇ ਹੀ ਅਪਨਾ ਕੋਈ ਕੰਮ ਕਰ ਨਾ ਅਸੀ ਨਾਲ ਈ ਪਿਆਸ ਲੱਗੀ ਬੰਦਾ ਥੱਕ ਜਾਂਦਾ ਐ ਇਨੀ ਗਰਮੀ 'ਚ ਤੇ ਹੋਰ
ਹਾਂਜੀ।
ਤੇ ਆਪਣਾ ਜਿੰਨਾ ਹੋ ਸਕੇ ਅਪਣਾ ਪ੍ਰੋਪਰ ਪਾਣੀ ਪੀਓ ਦੋ ਤੋਂ ਤਿੰਨ ਲੀਟਰ ਪਾਣੀ ਤਾਂ ਜ਼ਰੂਰ, ਦੋ ਲੀਟਰ ਦੀ ਬੋਤਲ ਹੀ ਰੱਖ ਲੋਂ ਕੋਲ। ਕਿ ਨਈ-ਨਈ ਬੰ ਬੰਦੇ ਕੋਲ ਬਾਰ-ਬਾਰ ਰਸੋਈ 'ਚ ਜਾਣ ਹੁੰਦਾ ਤੇ ਆਪਣਾ ਜਾਦਾ ਤਬੀਅਤ ਖ਼ਰਾਬ ਏ ਤੇ ਵੋਟਰ ਕੂਲਰ ਸਰਹਾਂਦੀ ਰੱਖ ਲੋ ਚਾਹੇ ਤੁਸੀਂ।
ਨਈ ਮੈਂ ਹੁਣ ਐਵੇ ਹੀ ਕੀਤਾ ਕਿਉਂਕਿ ਜਾਦਾ ਤਬੀਅਤ ਖ਼ਰਾਬ ਹੋ ਗਈ ਸੀ ਐ ਤੇ ਤੁਸੀਂ ਮੈਨੂੰ ਬਿਲਕੁਲ ਸਹੀ ਦੱਸਦੇ ਪਏ ਓ ਡਾਕ ਟਰ ਨੇ ਵੀ ਮੈਨੂੰ ਸੇਮ ਐ ਈ ਕਿਹਾ। ਕਹਿੰਦਾ ਵੀ ਪ੍ਰੋਪਰ ਪਾਣੀ ਪੀਓ, ਮੈ ਨਾ ਆਲਸ ਜਾ ਕਰ ਜਾਂਦੀ ਸੀ ਕੰਮ ਕਰਦੇ-ਕਰਦੇ ਪਿਆਸ ਲੱਗਣੀ ਇਗਨੋਰ ਕਰ ਦੇਣਾ, ਪਾਣੀ ਮੈਂ ਕਿੰਨਾ ਘੱਟ ਪੀਂਦੀ, ਇੱਕ ਦੋ ਗਲਾਸ ਸਾਰਾ ਦਿਨ ਪਾਣੀ ਪੀਣਾ। ਤੇ ਫਿਰ ਡਾਕਟਰ ਫਿਰ ਬਾਦ 'ਚ ਓਨਾਂ ਨੇ ਮੈਨ ਦੱਸਿਆ ਕਹਿੰਦਾ ਤੁਹਾਨੂੰ ਸਾਰੀ ਦਿੱਕਤ ਤੇ ਮੇਨ ਐ ਹੀ ਹੋਈ ਦੀ ਪਾਣੀ ਕਰਕੇ।
ਨਈ ਭੈਣ ਜੀ ਐ ਤਾਂ ਵੇਖੋ ਤੁਹਾਨੂੰ ਪਾਣੀ ਨਹੀਂ ਪੀਓਗੇ ਨਾ ਤੇ ਕਿੰਨੀਆਂ ਬਿਮਾਰੀਆਂ ਸਗੋਂ ਹੋਰ ਲੱਗਣਗੀਆਂ, ਪਾਣੀ ਪੀਓਗੇ ਤੇ ਅਪਨਾ ਸਵਸਥ ਰਹੋਗੇ ਤੁਸੀਂ ਨਾ, ਬਿਲਕੁਲ ਠੀਕ ਰਹੋਗੇ ਤੁਸੀਂ।
ਹਾਂਜੀ, ਹਾਂਜੀ ਡਾਕਟਰ ਵੀ ਮੈਨੂੰ ਐਹੀ ਕਹਿੰਦੇ ਨੇ ਪਏ ਸੀ ਬਸ ਹੁਣ ਤੇ ਮੈਂ ਬਹੁ ਵਾਟਰ ਕੂਲਰ ਤੁਹਾਡੀ ਕ ਗੱਲ ਮੰਨ ਲੈਣੀ, ਤੇ ਵਾਟਰ ਕੂਲਰ ਕੋਲ ਹੀ ਰੱਖ ਲੈਣਾ। ਤਾਂਕੀ ਆਲਸ ਨਾ ਆਏ, ਟਾਈਮ ਟੂ ਟਾਈਮ ਮੈਂ ਪਾਣੀ ਤੇ ਪੀਂਦੀ ਰਵਾਂ।
ਤੇ ਭੈਣ ਜੀ ਇਸ ਤੋਂ ਵਧੀਆ ਵੀ ਜੁਗਾੜ ਕਰ ਜਾਏਗਾ, ਆਪਣਾ ਨਹੀਂ ਤੁਸੀਂ ਵੋਟਰ ਕੂਲਰ ਯੂਜ ਕਰਨਾ ਨਾ ਆਪਣਾ ਮਟਕਾ ਲੈ ਆਓ। ਮਿੱਟੀ ਦਾ ਬਾਹਰੋ, ਉਹਦੇ 'ਚ ਵੀ ਪਾਣੀ ਆਪਣਾ ਠੰਡਾ ਰਹਿੰਦਾ, ਵੇਖੋ ਬਿਲਕੁਲ।
ਇਹ ਤੇ ਤੁਸੀਂ ਮੈਨੂੰ ਬੜਾ ਵਧੀਆ ਆਈਡੀਆ ਦਿੱਤਾ ਮੈਂ ਵੀ ਸੋਚਦੀ ਵੀ ਸੀ, ਮਟਕੇ ਦਾ ਪਾਣੀ ਤੇ ਕਹਿੰਦੇ ਬੜਾ ਫਾਇਦਾ ਕਰਦਾ ਬੋਡੀ ਨੂੰ।
ਤੇ ਹੋਰ। ਆਪਣਾ ਇੰਨੇ ਫਾਇਦੇ ਨੇ, ਇਹਦੇ ਪਾਣੀ ਪੀਣ ਦੇ ਸਗੋਂ ਤੇ ਹੋਰ ਤੁਸੀਂ ਚਾਹੇ ਮਟਕੇ ਦੇ ਪਾਣੀ ਇਚ ਮਟਕੇ ਦੇ ਭਾਂਡੇ 'ਚ ਪੀ ਲਓ ਪਾਣੀ ਚਾਹੇ ਆਪਣਾ ਤਾਮ, ਕੋੋਪਰ ਨਹੀਂ ਹੁੰਦਾ। ਕੋਪ
ਹਾਂਜੀ, ਹਾਂਜੀ, ਤਾਂਬਾ, ਤਾਂਬੇ
ਤਾਂਬਾ ਹੀ ਕਹਿੰਦੇ ਨੇ ਨਾ ਇਹਨੂੰ ਹੈ ਹਾਂ, ਤਾਂਬੇ ਦੇ ਪਾਣੀ ਭ, ਭਾਂਡੇ 'ਚ ਪੀ ਲਓ ਪਾਣੀ। ਸਗੋਂ ਉਹ ਵੀ ਬੜਾ ਫ਼ਾਇਦੇਮੰਦ ਹੈਗਾ ਜੇ, ਹੋਰ, ਹੋਰ ਦਵਾਈ ਵਗੈਰਾ ਨਾ ਜੇ ਖਾਣਾ ਤੁਸੀਂ ਜ਼ਿਆਦਾ ਐਦੇ ਤੇ ਮੈਂ ਕਹਿਨੀ ਆ ਦਵਾਈਆਂ ਦੇ ਤਾਂ ਸਾਈਡ ਇਫੈਕਟ ਹੀ ਬੜੇ ਨੇ ਭੈਣ ਜੀ, ਕੋਈ ਦਵਾਈ ਨਹੀਂ
ਹਾਂਜੀ, ਹੋਰ ਉਤੋਂ ਗਰਮੀ ਏਨੀ ਹੈਗੀ ਏ।
ਤੇ ਹੋਰ। ਸਗੋਂ ਮੈਂ ਕਹਿੰਨੀ ਆਂ, ਵੇਖੋ ਆਪਣਾ ਦੋ- ਤਿੰਨ ਦਿਨ ਦਵਾਈ ਖਾ ਕੇ ਬੰਦੇ ਨੂੰ ਠੀਕ ਜਿਆਂ ਲੱਗੇ ਨਾ ਫਿਰ ਆਪਣਾ ਛੱਡ ਦੇਈ ਦੀਏ ਦਵਾਈ, ਨਹੀਂ ਇਹਦੇ ਇੰਨੇ ਸਾਈਡ ਇਫੈਕਟ ਨੇ ਇੱਕ ਵਾਰੀ ਦਵਾਈ ਲੱਗ ਜੇ ਨਾ ਫਿਰ ਹਟ ਹਟਦੀ ਵੀ ਨਹੀਂ ਹੈਗੀ।
ਹਾਂਜੀ, ਮੈਨੂੰ ਵੀ ਮੇਰੇ ਹਸਬੈਂਡ ਐਹੀ ਕਹਿੰਦੇ ਵੀ ਸੀ ਕਹਿੰਦੇ ਵੀ ਤੂੰ ਇੰਨੀ ਦਵਾਈ ਨਾ ਖਾ ਤੈਨੂੰ ਗਰਮੀ ਏਨੀ ਹੋ ਗਈ ਏ। ਕਿਉਂਕਿ ਤੁਹਾਨੂੰ ਪਤਾ ਗਰਮੀ ਇੰਨੀ ਹੋਈਦੀ ਏ ਨਾ, ਬਸ ਬਾਹਰ ਤੇ ਨਿਕਲਿਆ ਹੀ ਨਹੀਂ ਜਾਂਦਾ ਪਿਆ।
ਤੇ ਹੋਰ ਭੈਨ ਜੀ ਆਪਨਾ ਨਾ ਤੁਸੀ, ਜਿੰਨਾ ਹੋ ਸਕੇ ਨਾਲੇ ਪਾਨੀ ਜ਼ਿਆਦਾ ਪੀਓ ਤੇ ਨਾਲੇ ਘਰ ਦੀਆਂ ਚੀਜ਼ਾਂ ਜ਼ਿਆਦਾ ਬਨਾ ਕੇ ਖਾਓ, ਆਪਨੀ ਹਰੀ ਸਬਜ਼ੀਆਂ ਹੋ ਗਈਆਂ, ਫਰੂਟ ਟ ਹੋਗੇ ਜਿੰਨੇ ਹੋ ਸਕੇ ਹਨਾ, ਆਪਨਾ
ਤੇ ਛੱਡਤੀ ਸੀ, ਮੈਂ ਕਿਹਾ ਚੱਲ ਬਸ ਨਾ ਗੁਰਦੁਆਰੇ ਮੈਂ ਇਸ ਲਈ ਆ ਨੀ ਆ ਰਹੀ ਸੀ ਥੋੜਾ ਜਿਹਾ ਹਜੇ ਵੀ ਸਹੀ ਤਰਾਹ ਫੀਲ ਚੰਗਾ ਜਿਹਾ ਫੀਲ ਨੀ ਹੁੰਦਾ ਪਿਆ ਸੀ ਮੈਨੂੰ, ਤੇ ਤਾਂ ਕਰਕੇ ਮੈਂ ਕਿਹਾ, ਥੋੜਾ ਜਿਹਾ ਹੋਰ ਰੈਸਟ ਕਰ ਲਾਂ।
ਨਹੀਂ ਭੈਨ ਜੀ, ਇਹ ਤਾਂ ਹੈ ਹੀ ਪਾਣੀ ਦੀ ਇੱਕ ਵਾਰੀ ਕਮੀ ਹੋ ਗਈ ਨਾ ਸਰੀਰ ਵਿੱਚ ਫਿਰ ਬੜੀ ਦਿੱਕ ਦਿੱਕਤ ਆਏਗੀ ਅੱਗੇ ਤੁਹਾਨੂੰ ਪਤਾ, ਕਮਜ਼ੋਰੀ ਆ ਜਾਂਦੀ ਤ ਇੰਨੀ, ਤੇ ਆਪਣਾ ਸੈੱਲ ਵੀ ਕੱਟਨੇ ਸ਼ੁਰੂ ਹੋ ਜਾਂਦੇ ਨੇ ਬੋਡੀ ਦੇ।
ਅੱਛਾ, ਮੈਨੂੰ ਤਾਂ ਤੁਸੀਂ ਬਹੁਤ ਵਧੀਆ ਕਰਦੇ ਹੋ ਮੈਨੂੰ ਦੱਸਦੇ ਮੈਨੂੰ ਤੇ ਇੰਨਾ ਪਤਾ ਹੀ ਨਹੀਂ ਸੀ।
ਕਮਜ਼ੋਰੀ ਆਏਗੀ ਨਾ ਜਦੋਂ, ਫਿਰ ਹੋਰ ਸੌ ਬਿਮਾਰੀਆਂ ਨਾਲ ਲੱਗਣੀਯਾਂ। ਤਾਂ ਮੈਂ ਕਹਿੰਨੀ ਆ ਆਪਣਾ ਤੁਸੀਂ ਪਾਣੀ, ਦੀ ਵਰਤੋਂ ਜ਼ਿਆਦਾ ਕਰੋ ਤੇ ਅਪ ਅਪਨਾ ਜਿੰਨਾ ਹੋ ਸਕੇ, ਘਰ ਦਾ ਖਾਣਾ ਤੁਸੀਂ ਕੋਈ ਬਾਹਰ ਦਾ ਤੱਲਿਆ ਮੱਲਿਆ ਨਹੀਂ ਕੋਈ ਕੁਛ ਕੁਛ ਨਾ ਤੁਸੀਂ ਆਪ ਖਾਓ, ਨਾ ਬੱਚਿਆਂ ਨੂੰ ਖਵਾਓ।
ਹਾਂਜੀ -ਹਾਂਜੀ, ਮੈਂ ਤੇ ਹੁਨ ਪਹਿਲੇ ਤਲ ਤੁਲ ਕੇ ਪਕੌੜੇ ਵਗੈਰਾ ਬਨਾ ਲੈਂਦੀ ਸੀ ਘਰ, ਮੈਂ ਤੇ ਹੁਨ ਓਹ ਵੀ ਬਣਾਉਨੇ ਬੰਦ ਕਰਤੇ ਨੇ ਮੈਂ ਤੇ ਹੁਨ ਬਣਾਨੇ
ਨਹੀਂ ਭੈਨ ਜੀ ਬਿਲਕੁਲ ਵੀ ਨੀ। ਇੰਨੀ ਗਰਮੀ ਹੋਈ ਦੀ ਨਾ, ਪੰਤਾਲੀ ਡਿਗਰੀ ਟੈਂਪਰੇਚਰ ਹੋਇਆ ਤਾਂ ਦੱਸੋ। ਜਨਾਨੀਆਂ ਨੇ ਕੋਈ ਘਰ ਦਾ ਕੰਮ ਕਰਨਾ ਹੋਏ। ਨਾਲ ਈ ਥੱਕ ਜਾਈਦਾ, ਅਪਣਾ ਬਿਨਾਂ ਏਸੀ ਦੇ ਤਾਂ ਕਮਰੇ ਚੋਂ ਬਾਹਰ ਨੀ ਨਿਕਲਿਆ ਜਾਂਦਾ ਜੇ ਤਾਂ ਹੀ ਤਾਂ ਪਿੱਛੇ ਬੱਚਿਆਂ ਦੇ ਸਕੂਲਾਂ ਦੀ ਛੁੱਟੀਆਂ ਵਧਾ ਦਿੱਤੀਆਂ ਇੱਥੇ ਤਾਂ ਪੰਜ ਦਸ ਦਿਨਾਂ ਦੀ ਹੋਰ ਵਧਾਤੀਆਂ। ਨਈਂ ਪਹਿਲੇ ਜੁਲਾਈ ਚ ਖੁਲਦੇ ਪੇ ਸੀਨਾਂ ਦੇ ਸਕੂਲ ਫਿਰ ਕਹਿੰਦੇ ਗਰਮੀ ਜ਼ਿਆਦਾ ਕਰਕੇ ਆਪਣਾ ਪੰਦਰਾਂ ਜੁਲਾਈ ਤੱਕ ਕਰ ਦਿੱਤੇ ਹੁਨ ਵੇਖ ਲੋ ਪਿੱਛੋਂ ਨੋਟਿਸ ਆ ਜਾਂਦਾ ਨਾ ਗਵਰਮੈਂਟ ਦਾ।
ਅੱਛਾ ਅੱਛਾ, ਸਾਨੂੰ ਤੇ ਪਤਾ ਨੀ ਲੱਗਿਆ ਪਤਾ ਨੀ ਇਹਨਾਂ ਦੀ ਵਧਾਈਆਂ ਕਿ ਨਈਂ ਵਧਾਈਆਂ ਛੁਟ
ਤੁਸੀਂ ਇੱਕ ਵਾਰੀ ਚੈੱਕ ਕਰਨਾ ਕਿਉਂਕਿ ਵੇਖੋ ਸਕੂਲਾਂ ਚ ਤਾਂ ਜ਼ਿਆਦਾਤਰ ਸਕੂਲਾਂ ਚ ਏ ਸੀ ਉਸੀ ਹੁੰਦੇ ਨਈ ਅਤੇ ਬੱਚਿਆਂ ਨੂੰ ਬੁਲਾ ਉਹਨੂੰ ਮਾਰਨਾ ਥੋੜੀ ਏ ਆਪਨਾ ਨਾਲੇ ਵੇਖੋ ਬਰਸਾਤਾਂ ਦਾ ਮੌਸਮ ਹੋਏ ਨਾ ਠੰਡਾ ਰਹਿੰਦਾ ਮੌਸਮ ਤਾਂ ਵੀ ਠੀਕ ਰਹਿੰਦਾ ਥੋੜਾ ਮੌਸਮ ਚੇਂਜ ਹੁੰਦਾ ਹੁਨ ਤਾਂ ਬਰਸਾਤ ਜੀ ਵੀ ਨ੍ਹੀਂ ਪੈਂਦੀ ਪਈ ਆਪਨਾ, ਇੱਕ ਵਾਰੀ ਆਈ। ਆਂਦਾ ਮੀਂਹ ਆਪਨਾ ਤੇ ਹੋਰ ਸਗੋਂ ਗਰਮੀ ਪੈ ਜਾਂਦੀ ਜੇ ਮੀਂਹ ਆਏ ਤੇ। ਸਾਰਾ ਆਪਨਾ ਗਲੋਬਲ ਵਾਰਮਿੰਗ ਦਾ ਸਿਆਪਾ ਹੋਇਆ ਦਾ ਇਹਨਾਂ ਨੇ ਜਿੰਨੇ ਪੇੜ ਪੌਦੇ ਕਟ ਕੱਟ ਕੇ ਨਾਸ਼ ਕੀਤਾ ਆਪਨਾ। ਕੱਟੀ ਦੀ ਏ ਤੇ ਹੋਰ ਲੋਕੀ ਆਪਨੇ ਮਕਾਨ ਕਾਨ ਪਾਈ ਜਾਂਦੇ ਨੇ ਪੇੜ ਪੌਦੇ ਕੱਟ-ਕੱਟ ਕੇ ਤੇ ਆਕਸੀਜਨ ਘੱਟਦੀ ਏ ਫੇਰ ਸਾਰਾ ਟੈਂਪਰੇਚਰ ਖ਼ਰਾਬ ਹੋ ਜਾਂਦਾ, ਹੋਰ ਕੀ ਹੁੰਦਾ ਏਹਿਓ ਸਾਰਾ ਕੁਛ ਹੁੰਦਾ ਫੇਰ
ਪੇੜ ਪੌਦੇ ਨਜ਼ਰ ਆਂਦੇ ਸਾਨੂੰ ਤੇ ਨਜ਼ਰ ਈ ਨੀ ਆਂਦੇ ਸਾਡੇ ਇੱਥੇ ਤੇ ਹੈ ਈ ਨ੍ਹੀਂ ਪੇੜ।
ਤੇ ਹੋਰ ਫੇਰ ਗਰਮੀ ਵੱਧਨੀ ਏ ਨਾਲੇ ਤੁਹਾਨੂੰ ਪਤਾ ਮੁੰਬਈ ਵਿੱਚ ਤਾਂ ਪਾਣੀ ਦੀ ਕਮੀ ਹੋਈ ਦੀ ਏ ਬੜੀ ਕਹਿੰਦੇ ਨੇ ਓਥੇ ਤਾਂ ਐਵੇਂ ਡਰੋਟ ਆਪਨਾ ਸੁੱਕਾ ਪੈ ਜਾਂਦਾ ਏ ਨਾ ਓਹ ਹਿਸਾਬ ਹੋ ਗਿਆ ਓਥੇ ਤੇ ਹੋਰ ਇਹਨਾਂ ਨਿਊਜ਼ ਚ ਆ ਰਿਹਾ ਆਪਣਾ। ਮੁੰਬਈ ਚ ਤਾਂ ਪਾਣੀ ਕਹਿੰਦੇ ਨੇ ਤੀ੍ਹ ਪਤਾ ਨੀ ਚਾਲੀ ਦਿਨਾਂ ਦਾ ਰਹਿ ਗਿਆ ਏ। ਅਤੇ ਆਪਨਾ ਇਹ ਇਨਾਂ ਨਿਊਜ਼ਾਂ ਚ ਆ ਰਿਹਾ ਕਹਿੰਦੇ ਨੇ ਇਸ ਵਾਰੀ ਪਾਣੀ ਦੀ ਕਮੀ ਬੜੀ ਹੁਨ ਨਾਲੇ ਮੁੰਬਈ ਚ ਤੁਹਾਨੂੰ ਪਤਾ ਐ, ਆਪਨਾ ਜਨਸੰਖਿਆ ਬੜੀ ਵੱਧਦੀ ਜਾ ਰਹੀ ਏ। ਜਿੰਨੀ ਜਨਸੰਖਿਆ ਵੱਧੇਗੀ ਓਹਨਾਂ ਉਨ ਉਨੇ ਹੀ ਇਹਨਾਂ ਨੇ ਮਕਾਨ ਪਾਉਣੇ ਨੇ ਉੱਤੇ ਤੋ ਤੇ ਪਾ ਦੇਨੇ ਨੇ ਮਕਾਨ।
ਓਹਦੇ ਐਥੇ ਤੇ ਤੁਹਾਨੂੰ ਪਤਾ ਮੈਂ ਵੇਖਦੀ ਵੀ ਸੀ ਨਿਊਜ਼ ਚ। ਕੁਆਰੀ ਤੇ ਛੋਟੀ ਜਿਹੀ ਗਲੀਆਂ ਚ ਇਹਨਾਂ ਨੇ ਕਿੰਨੇ ਵੱਡੇ-ਵੱਡੇ ਬਣਾਈਆਂ ਬਿਲਡਿੰਗਾਂ ਤੇ ਫਲੈਟ। ਬਣਾਏ ਹੋਏ ਨੇ ਇਨੇ ਕੱਸ-ਕੱਸ ਕੇ ਸਾਹਮਣੇ ਵਾਲੇ ਦੀ ਬਿਲਕੁਲ ਵਿੰਡੋ ਵਿਖਦੀ ਵੀ ਸਾਨੂੰ ਐਵੇਂ ਵੀ ਬਿਲਕੁਲ ਨਾਲ ਦੇ ਨਾਲ ਗਲੀ ਨੀ ਵਿਖਦੀ ਵੀ
ਤੇ ਦੱਸ ਹੁਣ ਲੋਕਾਂ ਦੇ ਘਰ ਬਹਿਕੇ ਤੇ ਸਾਹਮਣੇ ਚਾ ਥ ਹੀ ਮਾਰੀ ਜਾਓ ਪ੍ਰਦੂਸ਼ਣ ਵਿਚ ਇਕ ਪ੍ਰਦੂਸ਼ਣ ਇਨਾ ਹੋਇਆ ਦਾ ਉਤੋਂ ਲੋਕਾਂ ਨੇ ਮਕਾਨ ਐਂਵੇਂ ਪਾ ਲਿੱਤੇ ਨੇ ਜਨਸੰਖਿਆ ਜਿਨੀ ਵੱਧੇਗੀ ਇਹਨਾਂ ਨੇ ਉਤੇ ਤ ਉਤੇ ਅਜ-ਕਲ ਫਲੈਟ ਨੀਂ ਰੈਂਟ ਤੇ ਦੇਣ ਦਾ ਟਰੈਂਡ ਜੇਹਾ ਸ਼ੁਰੂ ਹੋਇਆ।
ਅਛਾ ਲੈਟ ਕਿਵੇ ਰੈਂਟ ਤੇ ਦੇਣੀ ਆ ਤੇ ਮੈ ਪਹਿਲੀ ਵਾਰ ਸੁਣਿਆ।
ਕੀ ਚੀਜ਼ ਫਲੈਟ ਕਿਹਾ ਮੈਂ, ਫਲੈਟ ਨੀਂ ਰੈਂਟ ਤੇ ਦਿੰਦੇ ਅਜ-ਕਲ ਤੁਸੀ ਕੀ ਸੁਣਿਆ ਭੈਣਜੀ
ਦੀ ਲਾਈਟ ਸੁਣ ਲਿਆ ਮੈ ਤਾਂ ਹੀ ਹਰਾਨ ਹੋਈ ਪਈ ਆਂ। ਹਾਂ ਇਹ
ਜੀ ਫਲੈਟ-ਫਲੈਟ ਏ, ਵੇਖੋ ਨਾ ਅਜ-ਕਲ ਪਹਿਲਾਂ ਕੀ ਹੁੰਦਾ ਸੀ ਬੰਦਾ ਆਪਣਾ ਮਕਾਨ ਪਾਂਦਾ ਸੀ, ਅਲੱਗ ਰਹਿਦਾ ਸੀ। ਹੁਣ ਕੀ ਹੁੰਦਾ ਐ। ਆਪਣਾ ਤਿੰਨ ਚਾਰ ਮੰਜ਼ਿਲਾ ਦੇ ਫਲੈਟ ਆਪਣਾ ਬਣਾਈ ਬਿਲਡਿੰਗ ਬਣਾਈ, ਤਿੰਨ- ਚਾਰ ਮੰਜ਼ਿਲਾ ਦੀ, ਪਹਿਲੀ ਮੰਜ਼ਿਲ ਕਿਸੇ ਹੋਰ ਦੀ, ਦੂਜੀ- ਕਿਸੇ ਹੋਰ ਦੀ, ਤੀਜੀ ਕਿਸੇ ਹੋਰ ਦੀ-
ਉੱਥੇ ਤਾਂ ਸਾਰਾ ਐਵੇ ਹੀ ਚੱਲਦਾ ਹੈ ਨਾ- ਔਰ ਇੰਨਾ- ਇੰਨਾ ਮਹਿੰਗਾ- ਮਹਿੰਗਾ ਫਲੈਟ, ਮੈ ਕਿਹਾ ਦੇਖੋ ਸਾਡੇ ਘਰ ਦੀ ਛੱਤ ਅਸੀ ਕਿਸੇ ਨੂੰ ਨਾ ਦਈਏ- ਪਾ ਕੇ ਸਗੋਂ ਅਸੀ ਤੇ ਦੋ- ਤਿੰਨ ਕਮਰੇ ਹੋਰ ਪਾ ਕੇ ਰਹੀਏ-
ਪਾਰਕਿੰਗ ਪਿੱਛੇ ਲੜਾਈਆਂ ਕਰੋ, ਹੁਣ ਕਿ ਕਿਥੇ ਕੋਠੇ ਪਿੱਛੇ ਤੁਸੀ ਲੜਾਈਆਂ। ਕਰੋ ਹੁਣ, ਉਹ ਸਭ ਰਹਿ ਗਿਆ ਹੁਣ, ਜਗ੍ਹਾ।
ਤੇ ਬੜੇ ਤੁਹਾਨੂੰ ਪਤਾ ਹੈ ਨਾ, ਕਿ ਬੱਚੇ ਫਿਰ ਜੋਬ ਕਰਨ ਵੀ ਤੇ ਜਾਦੇ ਨੇ- ਸਾਰੇ ਤਾਂ ਸਾਡੇ ਇਥੇ ਦੇ ਉਥੇ ਹੀ ਮੁੰਬਈ- ਦਿੱਲੀ ਵੱਡੇ- ਵੱਡੇ ਮੈਟਰੋ ਸਿਟੀ ਤੇ ਜਾਂਦੇ ਨੇ ਨੌਕਰੀਆਂ ਕਰਨ-
ਇਹ ਸ਼ਹਿਰਾਂ ਵਿਚ ਬੜੇ ਬੁਰੇ ਹਾਲ ਨੇ, ਸਾਰੀ ਇੰਡੀਆ ਦੀ ਜਨਸੰਖਿਆ ਜਾ ਕੇ ਇਥੇ ਵਸ ਗਈ। ਜੋ ਪ੍ਰਦੂਸ਼ਣ ਵਧਿਆ ਹੋਇਆ ਫਿਰ, ਜੋ ਆਪਣਾ। ਕੀ ਕਹਿੰਦੇ ਨੇ, ਪਾਣੀ ਦੇ ਦੀ ਕਮੀ ਹੋਈ- ਤੇ ਇਥੇ ਫੇਰ ਹੋਰ ਹੋਣਾ ਕਿ ਉਹ ਨਹੀ ਉਹ ਸਭ ਕੁਛ ਹੀ ਹੋਣਾ।
ਹਾਂਜੀ ਬਿਲਕੁਲ ਸਹੀ ਕਹਿੰਦੇ ਹੋ ਤੁਸੀ, ਇਹਨਾ ਦਾ ਤੇ ਬੜਾ ਬੁਰਾ ਹਾਲ ਆ ਸ਼ਹਿਰਾਂ ਦਾ ਤੇ-
ਸਗੋਂ ਮੈਂ ਤੇ ਹੁਣ ਸੋਚ- ਪੁਛਦੀ ਸੀ, ਮੈ ਕਿਹਾ ਮੈ ਤੇ ਹੁਣ ਆਪਣਾ ਪੂਰਾ ਧਿਆਨ ਰੱਖਣਾ, ਪਾਣੀ ਪ੍ਰੋਪਰ ਪੀਣਾ।
ਨਹੀ ਭੈਣ ਜੀ, ਸਗੋਂ ਤੁਸੀ ਆਪਣਾ ਧਿਆਨ ਰੱਖੋਗੇ ਤਾਂ ਹੀ ਫਿਰ ਅੱਗੇ ਬੱਚਿਆਂ ਦਾ ਵੀ ਵੇਖੋ ਕਰਨਾ- ਤੁਸੀ ਕਰਨਾ ਸਾਰਾ- ਕੁਛ ਉਹਨਾਂ ਨੂੰ ਹੁਣ ਸਕੂਲ ਖੁਲਣ ਵਾਲੇ ਨੇ, ਉਠਾਣਾ ਸਵੇਰੇ ਸਾਰਾ ਰੂਟੀਨ ਸੈਟ ਕਰਨਾ ਉਹਨਾਂ ਦਾ-
ਨ ਐਵੇ ਪਈ, ਤੇ ਮੇਰੇ ਬੱਚੇ ਤੇ ਬਿਲਕੁਲ ਪਰੇਸ਼ਾਨ ਜਿਹੇ ਹੋ ਗਏ, ਤੁਹਾਨੂੰ ਪਤਾ ਫੇਰ ਰੋਟੀ ਦੀ ਦਿੱਕਤ ਜਿ ਹੋ ਜਾਦੀ ਹੈ। ਛੋਟੇ ਹੈਗੇ ਨੇ, ਆਪੇ ਤੇ ਕਿਵੇਂ ਕਰਨਗੇ ਫੇਰ ਮੈ ਕਿਹਾ ਤੇ ਮੈਂ ਤੇ ਪਹਿਲੇ ਹੁਣ- ਪੂਰਾ ਆਪਣਾ ਧਿਆਨ ਰੱਖਨੀ ਆ।
ਦੇਖੋ ਸੱਸ ਵੀ ਕਿਨਾ ਸਾਥ ਦੇ ਦੇਗੀ, ਉਹਨੇ ਵੀ ਇੱਕ ਦਿਨ- ਕਰਾ ਦੇਣੇ, ਦੋ ਦਿਨ ਕਰਾ ਦੇਣੇ, ਤੀਜੇ ਦਿਨ ਤਾਂ ਆਪ ਨੂੰ ਹੀ ਉਠਣਾ ਹੀ ਪਏਗਾ ਵੇਖੋ ਤੁਸੀ ਜਲਦੀ ਠੀਕ ਹੋਵੋ- ਸਗੋਂ ਆਪਣਾ ਗੁਰਦੁਆਰੇ ਵੀ ਆਓ, ਸਗੋ ਸਵੇਰੇ-
ਨਹੀ ਹੁਣ ਤੇ ਮੈ- ਇਕ- ਦੋ ਦਿਨ ਤੇ ਗੁਰਦੁਆਰੇ ਆਉਣਾ ਸ਼ੁਰੂ ਕਰ ਦੇਣਾ, ਬਸ ਹੁਣ ਤੇ ਮੈ ਠੀਕ ਹੋ ਹੀ ਗਈ ਹਾਂ, ਆਲਮੋਸਟ
ਨਹੀ, ਠੀਕ ਹੈ ਭੈਣ ਜੀ, ਮੈ ਤਾਂ ਬਸ ਅਸੀ ਪਿੱਛੇ ਫੋਨ ਕੀਤਾ ਸੀ, ਮੈ ਕਿਹਾ ਚਲ-
ਨਹੀ- ਨਹੀਂ ਚੰਗਾ ਕੀਤਾ ਤੁਸੀ ਫੋਨ ਲਾ ਲਿਆ, ਹਾਂਜੀ ਚੰਗਾ-
ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ, ਚੰਗਾ।